ਹੈਲੋ।
ਸਸ ਸੀਕਾਲ।
ਸਸੀਕਾਲ ਜੀ।
ਹੋਰ ਕੀ ਹਾਲ -ਚਾਲ ਨੇ?
ਵਧੀਆ ਤੁਸੀਂ ਸੁਣਾਓ?
ਹੋਰ ਕੀ ਕਰ ਰਹੇ ਓ ਅੱਜ ਕੱਲ?
ਹਲੇੇ ਤਾਂ ਬਹਿ ਕੇ ਟਿਊਸ਼ਨ ਬਚਿਆ ਨੂੰ ਪੜ੍ਹਾਦੇ ਪਏ ਸੀ।
ਅੱਛਾ ਜੀ।
ਹਾਂਜੀ।
ਕਿੰਨੇ ਬੱਚੇ ਹੋ ਗਏ ਨੇ। ਤੁਹਾਡੇ ਕੋਲ?
ਟਿਊਸ਼ਨ ਦੇ ਹੈਗੇ ਨੇ ਦਸ ਬੱਚੇ ਹੈਗੇ ਨੇ। ਘੱਟ ਠੀਕ-ਠੀਕ ਦਸ ਬੱਚੇ।
ਅੱਛਾ ਦਸ ਬੱਚੇ ਹੈ ਨ।
ਹਮ।
ਮੈਂ ਬੱਚਾ ਲੈ ਰਿਹਾ ਹੈ।
ਉਹ ਮੈਂ ਆਪਣਾਉਂਦੀ ਆਂ ਤਨਥ ਦੇ ਜਿਹੜੇ ਹੈਗੇ ਤਨਥ ਪਲਸ ਵਨ ਪਲਸ ਦੇ। ਤੂੰ ਇਹ ਕਲਾਸਾਂ ਪੜ੍ਹਾਉਂਦੀ ਆ। ਤੇ ਇਹਨਾਂ ਦੀ ਹਰ ਇੱਕ ਸਬਜੈਕਟ ਤੇ ਪੰਜ ਸੌ ਸੱਤ ਸੌ।
ਅੱਛਾ ਪੰਜ ਸੱਤ ਸੌ ਵੀ ਲੈਂਦੇ ਹੋ।
ਹਾਂਜੀ।
ਹਾਂ ਬੰਦਾ ਸ਼ਾਮੀ ਵੇਹ ਲ ਆਉਂਦਾ ਪੜਾਅ ਲੈ ਵਧੀਆ ਈਏ।
ਹਮ।
ਹਮ ਰ ਸਕੂਲੋਂ ਕਿੰਨੀ ਮਿਲਦੀ ਪਈ ਸੈਲਰੀ।
ਸਕੂਲ ਤੋਂ ਥੋੜਾ ਜਾਣਾ ਵਿੱਚ ਘੱਟ ਕੀਤਾ। ਆਪਾਂ ਮਨ ਕਰਦਾ ਸਕੂਲ ਜਾਂਦੇ ਸਕੂਲ ਨਹੀਂ ਜਾਂਦੇ।
ਅੱਛਾ।
ਉੱਥੇ ਰਸਤੇ ਜਿਆਦਾ ਹੁਣ ਦਿੱਕਤ ਆਂਦੀ ਹੈ। ਦੂਰ ਜਿਆਦਾ ਪੈਲੁੰਦਾ ਪੈਟਰੋਲ ਲੱਗਦੇ ਜਿਹਨੂੰ ਦ ਹੈ।
ਹਮ।
ਵੇਖਦੇ ਕਿੱਥ ਹੋਰ ਇੰਟਰਸ਼ਿਪ ਵੇਖਣੀ ਆ।
ਅੱਛਾ।
ਹੋ ਸੁਣਾਓ।
ਹੋਰ ਬਸ ਵਧੀਆ -ਵਧੀਆ। ਮੈਂ ਕਿਹਾ ਬੜਾ। ਬੜੇ ਚਿਰ ਹੋ ਗਿਆ ਗੱਲ ਨਹੀਂ ਹੋਈਗੀ। ਫੋਨ ਹੀ ਕਰ ਲਈਏ।
ਹਮ।
ਹੋਰ ਮੰਮੀ -ਪਾਪਾ ਠੀਕ ਨੇ।
ਹਾਂ ਵਧੀਆ ਸੁੱਤੇ ਪਏ ਨੇ। ਮੰਮੀ ਇੱਥੇ ਪਾਪਾ ਉੱਥੇ ਸੁੱਤੇ ਪਏ ਨੇ ਅਲੱਗ -ਅਲੱਗ।
ਅੱਛਾ ਕਿ ਲੜਾਈ ਹੋ ਗਈ।
ਇਕੱਠੇ ਸੁਣਦੇ ਹੀ ਨੀ ਕਦੀ।
ਅੱਛਾ ਹਾਂ ਬੱਚੇ ਵੱਡੇ ਹੋ ਗਏ ਨੇ ਲੜਾਈਆਂ। ਕਰਦੇ ਨੇ ਵੇਖਦੇ ਹੋਣੇ ਬੱਚਿਆਂ ਨੂੰ।
ਅਹ ਕਾਕਾ ਮੰਮੀ ਕੋਲ ਸੁੱਤਾ ਪਿਆ। ਡੈਡੀ ਏ ਤੇ ਮੇਰੇ ਕੋਲ ਸੁੱਤੇ ਪਏ ਨੇ।
ਅੱਛਾ। ਉਹ ਬੱਚੇ ਵੱਡੇ ਹੋਏ ਨੇ ਪਟਵਾਰੇ ਹੋ ਜਾਂਦੇ ਨੇ। ਜਿਹਦੇ ਨਾਲ ਪਿਆਰ ਹੁੰਦੇ ਕੋਲ ਸੌਂਦਾ।
ਹਮ।
ਉਹ ਘਰ -ਘਰ ਦੀ ਕਹਾਣੀ ਹੈ।
ਹਮ ਤੁਹਾਡੇਦ ਮ ਯਾਰ ਆ।
ਹਾਂ ਮੀਂਹ ਤਿਆਰ ਹੈ। ਅੱਜ ਤਾਂ ਸਵੇਰੇ ਦਾ ਹੀ ਆ ਰਿਹਾ ਮੀਂਹ।
ਹਾਂ ਸਾਰੇ ਪਾਸੇ ਬੜਾ ਆਉਂਦਾ ਪਿਆ ਮੀਂਹ।
ਅੱਛਾ।
ਜਾਣਾ ਸੀ ਬਾਜ਼ਾਰ ਸਾਰਾ ਰਸਤਾ ਭਰਿਆ ਪਾਣੀ ਨਾਲ।
ਹਾਂ ਮੈਂ ਬੱਚਿਆਂ ਨੂੰ ਲੈਣ ਗਿਆ ਵਾ। ਤੇ ਕੀ ਕਹਿੰਦੇ ਨੇ। ਰਸਤੇ ਪਾਣੀ ਪਾਣੀ ਹੋਇਆ ਪਿਆ ਸੀ। ਸਾਰਾ ਬੜਾ ਦੋ ਸਵੇਰੇ ਛੜਨ ਗਿਆ। ਤਾਂ ਗਿੱਲਾ ਹੋ ਗਿਆ ਨ ਲੈ ਕੇ ਆਇਆ। ਫੇਰ ਗਿੱਲਾ ਹੋਇਆ।
ਅੱਛਾ।
ਹਮ ਠੀਕ ਲਾਈਟੇ ਨਾ ਪਾਣੀ ਏ।
ਅੱਛਾ।
ਹੂੰ,
ਲਾਈਟ ਤਾਂ ਗਈ ਜੀ, ਹਾਂ ਅਜੇ ਮੀਹ ਦੇ ਮੌਸਮ ਚ ਨਾ ਅੱਗ ਲੱਗ ਜਾਂਦੀ ਏ। ਟ੍ਰਾਂਸਫਾਰਮ ਨੂੰ, ਕਾਰਾਂ ਨੂੰ, ਤਾਂ ਫਿਰ ਇਸ ਟਾਈਮ ਤੇ ਆਹ ਤਾਂ ਫਿਰ ਬੰਦ ਕਰ ਦੇਣ, ਲਾਈਟਾਂ ਦੋਨੋ ਪਾਸੇ ਵੀ। ਅੱਛਾ, ਹੋਰ ਸੁਣਾਓ।
ਬਸ ਸਭ ਵਧੀਆ-ਵਧੀਆ।
ਅਜੇ ਸਵੇਰੇ ਗਏ ਸੀ ਬਜ਼ਾਰ ਏਡਾ ਮੀਂਹ ਆਂਦਾ ਪਿਆ ਸੀ, ਮੈਂ ਕਿਹਾ ਚਲੋ ਹੋ ਆਂਦੇ ਆਂ ਬਾਜ਼ਾਰ ਵੇਖਣਦੇ ਆਂ ਕੁ ਚੀ ਲੈਣ ਜਾਣਾ ਸੀ।
ਏਥੇ ਗਏ ਆਂ, ਰਸਤਾ ਪੂਰਾ-ਪੂਰਾ ਰਸਤਾ ਪਾਣੀ ਦਾ ਭਰਿਆ ਹੋਇਆ, ਐਡਾ-ਐਡਾ। ਫੁੱਟ-ਫੁੱਟ ਪਾਣੀ ਉੱਥੇ, ਬੰਦਾ ਕੀ ਕਰੇ।
ਬਰਸਾਤ ਦੇ ਸਭ ਪਾਸੇ ਪਾਣੀ ਪਈ ਜਾਂਦਾ।
ਹੂੰ।
ਜਿਹੜੇ ਪਾਸੇ ਮੁਝੇ ਮੈਂ ਸਵੇਰੇ ਫੇਸਬੁੱਕ ਚਲਾਈ ਸੀ, ਫੇਸਬੁੱਕ ਤੇ ਪਾਏ, ਕਈ ਸਟੋਰੀਆਂ ਪਾਈ ਸੀ ਕਈਆਂ ਨੇ। ਕਹਿੰਦਾ ਦੇਖੋ ਜੀ, ਬਰਸਾਤ ਮੈਂ ਪਾਣੀ ਭਰ ਗਿਆ, ਹਮਾਰੇ ਯਹਾਂ ਪੇ। ਮੈਂ ਵੀ ਥੱਲੇ ਕਮੈਂਟ ਮਾਰਤਾ, ਮੈਂ ਕਿਹਾ ਬਰਸਾਤ ਆਈ ਆ, ਤੇ ਸਭ ਪਾਸੇ ਪਾਣੀ ਇਕੱਲਾ ਤੁਹਾਡੇ ਪਾਸੇ ਥੋੜ੍ਹੀ ਪਾਣੀ ਹੈਗਾ। ਹੁਣ ਆਈ ਐ ਬਰਸਾਤ, ਬਰਸਾਤ ਵੀ ਜ਼ਰੂਰੀ ਐ ਗਰਮੀ ਚ। ਇੰਨੀ ਗਰਮੀ ਸੀ। ਹੁਣ ਚਲੋ ਬਰਸਾਤ ਹੋਈ ਏ, ਇੱਕ ਦੋ ਦਿਨ ਸ਼ਾਂਤੀ ਠੰਡ ਠੁੰਡ ਤੇ ਹੋਏਗੀ ਥੋੜੀ। ਲੋਕੀ ਚੁ ਕੇ ਵੀਡੀਓ ਪਾ ਦਿੰਦੇ ਨੇ, ਕਹਿੰਦੇ ਦੇਖੋ ਜੀ ਕਿਤਨਾ ਪਾਣੀ ਬਰ ਗਿਆ, ਕਿਤਨਾ ਪਾਣੀ ਬਰ ਗਿਆ। ਉਹ ਤਾਂ ਸ਼ਹਿਰ ਦਾ ਕੋਈ ਵੀ ਏਰੀਆ ਜਿੱਥੇ ਪਾਣੀ ਨਾ ਪੀਈਏ, ਜੇ ਬਰਸਾਤ ਆਈ ਐ ਪੀਣਾ ਹੀ ਪੀਣਾ, ਕਿਉਂ ਜੀ।